ਹੈ
ਮੀ ਹੋ ਠੀਕ ਓ।
ਸਸ ਸ੍ਰੀ ਕਾਲ ਕੀ ਹਾਲ ਐ।
ਵਦੀਆ, ਤੁਸੀਂ ਸੁਣਾਓ?
ਸਭ ਵਦੀਆ, ਆਪਣੀ ਸੁਣਾਓ ਠੀਕ ਓ?
ਵਦੀਆ-ਵਦੀਆ ਹੋਰ ਕਲ ਓ ਆਏ ਸੀ ਗੁਰਦੁਆਰੇ।
ਜਾ ਆਇਆ ਇਸ ਲਈ ਸਵੇਰੇ ਜਾ ਕੇ ਆਈ ਆ।
ਅੱਛਾ ਜੀ, ਹੂੰ, ਸਭ ਵਧੀਆ। ਬਸ ਬੈਠਾ ਸੀ ਟੀ ਵੀ ਦੇਖਦਾ ਪਿਆ ਸੀ ਮੈਂ ਚਲ ਮੰਮੀ ਨੂੰ ਫੋਨ ਕਰਾਂ ਯਾਰ ਮੈਂ ਪੁੱਛਾਂ
ਅੱਛਾ ਅੱਛਾ ਅੱਛਾ।
ਹਾਂਜੀ ਹੋਰ ਕੀ ਬਣਾਇਆ।
ਕੁਛ ਵੀ ਨੀ, ਆਜ ਆਯਾ ਸੀ ਮੈਂ ਸੀਗਾ ਮੈਸੇਜ ਸੁੱਕੇ ਆਲੂ।
ਅੱਛਾ।
ਹੂੰ, ਸੁੱਕੇ ਆਲੂ ਬਣਾਏ ਸੀ। ਕੋਈ ਸਬਜ਼ੀ ਵਾਲਾ ਆਇਆ ਨੀ, ਤੇ ਦੇਖ-ਦੇਖ ਕੇ ਫੇਰ ਸੁੱਕੇ ਆਲੂ ਬਣਾ ਤੇ।
ਉਹੀ ਐ, ਤਿੰਨ ਦਿਨ ਹੋ ਗਏ ਬਾਹਰ ਦੀ ਸਬਜ਼ੀ ਖਾ-ਖਾ ਕੇ ਮੇਰਾ ਮਨ ਅਕਿਆ ਪਿਆ ਮੈਂ ਫੇਰ ਮੰਮੀ ਨੂੰ ਫੋਨ ਕਰਾ, ਮੰਮੀ ਕੋਈ ਦੱਸੇ ਰੈਸਪੀ ਮੈਂ ਕੋਈ ਨਵੀਂ ਚੀਜ਼ ਬਣਾ ਕੇ ਖਾਵਾਂ।
ਪਨੀਰ ਬਣਾ ਲੈਂਦਾ ਰਾਜੇ।
ਆਹ ਬਣਾਣਾ ਤਾਂ ਨੀ, ਬਣਾਣਾ ਤਾਂ ਨੀ ਆਂਦਾ ਨਾ ਤਾਂ ਹੀ ਤੁਆਨੂੰ ਫੋਨ ਕੀਤਾ ਦੱਸੋ ਕਿਵੇਂ ਬਣਾਈ ਦਾ।
ਪਨੀਰ ਪਹਿਲਾਂ ਤਾਂ ਲੰਬੇ-ਲੰਬੇ ਪਿਆਜ ਕੱਟ ਲੈ ਚਾਵਲਾਂ ਦੀ ਤਰਫਾ ਜਿਵੇਂ ਅਪਾਂ ਚਾਵਲਾਂ ਚ ਪਿਆਜ ਪਾਉਂਦੇ ਆ ਨਾ ਉਹ ਵਾਲੇ ਕੱਟ ਲੰਬੇ-ਲੰਬੇ ਦੋ ਦੋ ਜਾਂ ਤਿੰਨ ਲਈ ਤੂੰ ਇਕੱਲਾ ਈ ਐ ਨਾ ਤੈਨੂੰ ਦੋ ਪਿਆਜ ਬਹੁਤ ਨੇ। ਲੰਬੇ ਲੰਬੇ, ਲੰਬੇ ਲੰਬੇ ਕੱਟ ਕੇ ਉਹਨਾ ਨੂੰ ਮੈਂ ਥੋੜਾ ਜਾ ਸਰ੍ਹੋਂ ਦਾ ਤੇਲ ਪਾ ਕੜਾਈ ਚ ਛੋਟੀ ਕੜਛੀ ਹੁੰਦੀ ਐ ਨਾ ਉਹ ਬਹੁਤ ਐ ਛੋਟੀ ਕੜਛੀ
ਠੀਕ ਐ,
ਇੱਕ ਦੋ ਚਮਚ ਦੇ ਮੁਤਾਬਕ ਹੁੰਦੇ ਨੇ ਤੁਸੀਂ ਜ਼ਿਆਦਾ ਤੇਲ ਪਾਉਂਗੇ ਤੇਲ ਬਹੁਤ ਛੱਡ ਦਿੰਦਾ।
ਅੱਛਾ,
ਅੱਗੇ ਮਲਾਈ ਛੱਡ ਜਾਂਦੀ ਐ ਤੇਲ ਬਸ ਉਹਨੂੰ ਚੰਗੀ ਤਰ੍ਹਾਂ ਸਾੜ ਲਓ।
ਹਾਂਜੀ,
ਤੇਲ ਨੂੰ ਉਹਨੂੰ ਫੇਰ ਸਿਮ ਤੇ ਗੈਸ ਤੇ ਰੱਖ ਦੋ ਉਹਦੀ ਖੁਸ, ਬੂ ਉਡ ਜੇਗੀ ਨਾ ਧੂੰਆਂ ਛੱਡ ਦੇਗਾ ਨਹੀਂ ਤਾਂ ਜੋ ਕੱਚਾ ਹੋ ਗਿਆ ਨਾ ਤੇਲ ਫਿਰ ਸਮੈਲ ਮਾਰੇਗੀ।
ਅੱਛਾ,
ਫਿਰ ਓ ਪਨੀਰ ਨੀ ਬਣੇਗਾ ਚੱਜ਼ ਦਾ ਕੱਚਾ ਰਹਿ ਜੇਗ ਤੇਲ ਸਾੜ ਕੇ। ਗਿਆ ਤੇ ਉਹਦੇ ਵਿੱਚ ਪਿਆਜ ਪਾ ਦੋ ਅਸੀਂ ਉਹਨੂੰ ਚੰਗੀ ਤਰ੍ਹਾਂ ਨਾ ਪਲਟੇ ਨਾਲ ਸਿੰਮ 'ਤੇ ਲਾਲ ਕਰੋ।
ਠੀਕ ਆ।
ਥੋੜ੍ਹੀ ਜਿਹੀ ਗੈਸ ਤੇਜ਼ ਕਰ ਲਈ ਫਿਰ ਸਿੰਮ ਕਰ ਤੀ ਕਿਉਂਕਿ ਜਦੋਂ ਜ਼ਿਆਦਾ ਤੇਜ਼ ਕਰੋਗੇ ਤਾਂ ਪਿਆਜ਼ ਸੜ ਜੇਗਾ।
ਠੀਕ ਐ,
ਆਪਾਂ ਪਿਆਜ਼ ਸਾੜਨਾ ਨੀ ਆ ਉਹਨੂੰ ਲਾਲ ਕਰਨੀਨਾ ਚੰਗੀ ਤਰ੍ਹਾਂ। ਲਾਲ ਹੋ ਗਿਆ ਤੇ ਇੱਕ ਟਮਾਟਰ ਪਾਣਾ ਸਿਰਫ ਟਮਾਟਰ ਨੂੰ ਨਹੀਂ ਮੀਡੀਅਮ ਸਾਈਜ਼ ਹੋਵੇ ਨਾ ਜ਼ਿਆਦਾ ਵੱਡਾ ਨਾ ਕਿਉਂਕਿ ਦੋ ਪਿਆਜ ਨੇ ਨਾ ਜੀ।
ਹਾਂਜੀ,
ਤੇ ਇੱਕ ਟਮਾਟਰ ਪਾਉਣਾ ਉਹਨੂੰ ਚੰਗੀ ਤਰ੍ਹਾਂ ਧੋ ਲਓ। ਇਹ ਪਿੱਛੋਂ ਕੱਟ ਕੇ ਬਰੀਕ ਬਰੀਕ ਟਮਾਟਰ ਪਾ ਦਿਉ। ਉਹਨੂੰ ਪਲਟੇ ਨਾਲ ਹਿਲਾਈ ਜਾਓ।
ਅੱਛਾ,
ਤੇ ਜੋ ਟਮਾਟਰ ਤੁਹਾਨੂੰ ਨਜ਼ਰ ਆਂਦਾ ਵੀ ਨਹੀਂ ਗਲ ਰਿਹਾ ਨਾ। ਥੋੜ੍ਹਾ ਚ ਨਮਕ ਨਮਕ ਪਾ ਦੋ ਵਿੱਚ
ਠੀਕ ਐ,
ਨਮਕ ਪਾ ਦੋ ਉਹ ਨਮਕ ਨਾਲੋਂ ਪੂਰਾ ਗਲ ਜਾਂਦਾ ਟਮਾਟਰ।
ਹਾਂਜੀ,
ਜਦੋ ਦੇਖਿਆ ਵੀ ਥੋੜਾ ਲਾਲ ਹੋ ਗਿਆ ਮਸਾਲਾ। ਖੁਸ਼ਬੂ ਆਉਣ ਲਾਗ ਗਈ ਮਸਾਲਾ ਪੱਕ ਕ ਐਨ ਲਾਲ ਹੋ ਚੁੱਕਿਆ ਅਤੇ ਉਹਦੇ ਵਿੱਚ ਥੋੜ੍ਹਾ ਸੁੱਕਾ ਧਨੀਆ ਪਾ ਦਿਉ
ਅੱਛਾ ਜੀ
ਸੁੱਕਾ ਧਨੀਆ ਪਾ ਦੋ ਥੋੜਾ ਜਹਾ ਜੀਰਾ
ਪੈਕਟ ਲੈ ਕੇ ਆਵਾਂ
ਪੈਕੇਟ ਲਿਆ ਕੇ ਰੱਖ ਦੋ ਉਹਦਾ ਨੁਕਸਾਨ ਨਹੀਂ ਐ ਉਹ ਤਾਂ ਹਰ ਸਬਜ਼ੀ ਚ ਪੈ ਜਾਂਦਾ।
ਠੀਕ ਆ।
ਪਰੌਂਠੀ 'ਚ ਵੀ ਪੈ ਜਾਂਦਾ ਕੁਛ ਓ ਹੁੰਦੀ ਆ ਵੀ ਅੱਛੀ ਹੁੰਦੀ ਆ ਜ ਪੈਕੇਟ ਪੀਸਿਆ ਹੋਇਆ ਨਾ ਮਿਲਿਆ। ਤੇ ਸੁੱਕਾ ਧਨੀਆ ਬਜ਼ਾਰੋਂ ਲਿਆਓ ਉਹਨੂੰ ਘਰ ਪੀਸ ਲਓ। ਗੱਲ ਨੀ ਉਹ ਜ਼ਿਆਦਾ ਅੱਛਾ ਹੁੰਦਾ ਐ ਘਰ ਪੀਸਿਆ ਹੋਇਆ ਤਾਂ।
ਹਾਂਜੀ ਹਾਂਜੀ,
ਉਹ ਥੋੜਾ ਜਿਹਾ ਅੱਧਾ ਚਮਚ ਸੁੱਕਾ ਧਨੀਆ ਪਾ ਦੋ। ਥੋੜਾ ਜਿਹਾ ਜੀਰਾ ਪਾ ਦੋ ਜੀਰਾ ਚਮਚਾ ਭਰ ਕੇ ਨਹੀਂ ਪਾਣਾ ਥੋੜ੍ਹਾ ਪਾਣਾ।
ਠੀਕ।
ਥੋੜ੍ਹਾ ਜਿਹਾ ਜੀਰਾ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਭੁੰਨੋ ਮਸਾਲੇ ਨੂੰ ਫੇਿਰ ਭੁੰਨੋ ਸਿਮ ਤੇ ਤੇਜ਼ ਤੇ ਨਹੀਂ ਭੁੰਨਾਨਾ ਤੇਜ਼ ਤੇ ਸੜ ਜਾੇਗਾ
ਠੀਕ ਹੈ।
ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਫਿਰ ਦੇਖਿਆ ਵੀ ਹੁਣ ਮੈਨੂੰ ਸੁੱਕੇ ਧਨੀੀਆਂ ਦੀ ਖੁਸ਼ਬੂ ਆਉਣ ਲੱਗ ਗਈ ਆਪਣੇ ਆਪ ਫਿਰ ਉਹਦੇ ਵਿੱਚ ਥੋੜ੍ਹਾ ਗਰਮ ਮਸਾਲਾ ਪਾ ਦੋ ਥੋੜ੍ਹਾ ਗਰਮ ਮਸਾਲਾ ਵੀ ਪਾਉਣਾ ਹੈ ਹਲਦੀ ਨੀ ਪਏਗੀ ਜੋ ਅਸੀਂ ਸ਼ਾਹੀ ਪਨੀਰ ਬਣਾਉਣਾ ਨਾ ਸ਼ਾਹੀ ਪਨੀਰ ਚ ਹਲਦੀ ਨਹੀਂ ਪੈਂਦੀ
ਆਹ ਮੈਂ ਸ਼ਾਹੀ ਖਾਣਾ ਮੈਂ ਦੂਜਾ ਖਾਂਦਾ ਹੀ ਨਹੀਂ
ਹਾਂ ਸ਼ਾਹੀ ਪਨੀਰ ਚ ਹਲਦੀ ਨੀ ਪੈਂਦੀ ਜਾਂ ਦੇਖਿਆ ਵੀ ਮਸਾਲਾ ਗਰਮ ਮਸਾਲਾ ਪਾ ਚੁੱਕੇ ਹਾਂ ਅਸੀਂ ਉਹ ਹੋ ਗਿਆ ਆਪਣਾ ਰੰਗਤ ਛੱਡਣ ਲੱਗ ਗਿਆ ਤੇਲ ਛੱਡ ਦਿੰਦਾ ਨਾ ਆਪਣੇ ਆਪ ਅਤੇ ਉਹਦੇ ਬਾਅਦ ਅਸੀਂ ਥੋੜ੍ਹੀ ਲਾਲ ਮਿਰਚ ਪਾਉਣੀ ਹੈ
ਠੀਕ ਹ
ਇਹਦੇ ਵਿੱਚ ਦੇਗੀ ਮਿਰਚ ਨਹੀਂੀ ਪੈਂਦੀ ਰੰਗਤ ਅਤੇ ਆਪਣੇ ਆਪ ਹੀ ਆਟੋਮੈਟਿਕਲੀ ਛੱਡਦੇ ਹੁੰਦਾ ਜ ਤੋਂ ਹਮ ਚਿਕਨਸ ਉਹ ਆਉਂਦਾ ਹੈ ਸ਼ਾਹੀ ਪਨੀਰ ਦਾ ਮਸਾਲਾ ਵੀ ਆਉਂਦਾ ਹੈ ਉਹਹ ਚ ਵੈਸੇ ਉਹ ਪੋ ਚ ਗਰਮ ਮਸਾਲੇ ਦਾ ਹੀ ਹੁੰਦਾ ਹੈ ਕੋਈ ਜ਼ਰੂਰਤ ਨਹੀਂ ਪੈਂਦੀ ਉਹਦੇ ਚ ਪਾਉਣ ਦੀ ਇਸ ਤਰ੍ਹਾਂ ਇਹ ਮਸਾਲਾ ਤਿਆਰ ਹੋ ਗਿਆ ਘਰ ਦਾ ਬਹੁਤ ਅੱਛਾ ਹੁੰਦਾ
ਅੱਛਾ ਕਿਉਂਕਿ ਮੈਂ ਟੀ ਵੀ ਚ ਐਡ ਦੇਖੀ ਸੀ ਨਾ ਆਉਂਦੇ ਨੇ ਬੜੇ ਤਰ੍ਹਾਂ ਦੇ ਮਸਾਲੇ
ਆਉਂਦੇ ਤਾਂ ਹੈਗੇ ਨੇ ਪਰ ਉਹ ਆਪਣੀ ਮਰਜ਼ੀ ਆ ਜਦੋਂ ਅਸੀਂ ਘਰ ਦੇ ਮਸਾਲੇ ਪਾ ਰਹੇ ਹਾਂ ਬਣੇ ਹੋਏ ਤੇ ਸਾਨੂੰ ਦੂਜੇ ਦੀ ਤਾਂ ਲੋੜ ਪੈਂਦੀ ਵੀ ਨੀ ਹਾਂ ਜੋ ਜ਼ਿਆਦਾ ਤੁਸੀਂ ਖੁਸ਼ਬੂ ਜ਼ਿਆਦਾ ਦੇਣੀ ਆ ਤਾਂ ਥੋੜ੍ਹਾ ਜਿਹਾ ਪਾ ਲੋ ਕੋਈ ਦਿੱਕਤ ਨਹੀਂ ਹੈ ਇਹ ਆ ਵੀ ਮਸਾਲਾ ਤੇਜ਼ ਨਾ ਹੋਵੇ
ਹਾਂ ਬਈ ਘਰ ਦਾ ਹੀ ਠੀਕ ਰਹਿੰਦਾ ਫਿਰ ਤੇ।
ਹਾਂ ਘਰ ਦਾ ਹੀ ਠੀਕ ਰਹੇਗਾ ਨਾ ਕਿਉਂਕਿ ਜ਼ਿਆਦਾ ਮਸਾਲਾ ਤੇਜ਼ ਹੋ ਗਿਆ ਖਾ ਹੀ ਨੀ ਜਾਂਦਾ ਫਿਰ ਸਬਜ਼ੀ ਉਹ ਮਸਾਲੇ ਹੀ ਮਸਾਲੇ ਲੱਗਣਗੇ ਤੁਹਾਨੂੰ
ਹਾਂਜੀ ਹਾਂਜੀ
ਫ ਥੋੜਾ ਜਿਹਾ ਉਹਨੂੰ ਗਰਮ ਮਸਾਲਾ ਦੇਖਿਆ ਵੀ ਭੁੰਨਿਆ ਗਿਆ ਤੇਲ ਛੱਡਣ ਲੱਗ ਗਿਆ ਫਿਰ ਇਹਦੇ ਵਿੱਚ ਨਾ ਕੜਛੀ ਪੂਰੀ ਮਲਾਈ ਦੀ ਪਾਓ
ਠੀਕ ਹੈ ਮਲਾਈ ਤਾਜ਼ੀ ਚੱਲੀ ਹੈ ਪੁਰਾਣੀ ਕੋਈ ਪਾਦਾ ਮਤਲਬ
ਪੁਰਾਣੀ ਤਾਂ ਸਮੈਲ ਮਾਰਜੇਗੀ ਜਿਹੜੀ ਪੁਰਾਣੀ ਪਹਿਲੇ ਦੀ ਤਾਜ਼ੀ ਮਲਾਈ ਹੋਏਗੀ ਨਾ ਜਿਵੇਂ ਇੱਕ ਦਿਨ ਦੀ ਪਹਿਲਾਂ ਦੀ ਹੋਈ ਮਲਾਈ ਖਿੱਟਾ ਜੰਮਿਆ ਹੁੰਦਾ ਹੈ ਇੱਕ ਕੜਛੀ ਪੂਰੀ ਮਲਾਈ ਦੀ ਪਾ ਦਿਉ
ਠੀਕ ਹੈ
ਉਹਨੂੰ ਚੰਗੀ ਤਰ੍ਹਾਂ ਭੁੰਨੋ ਦੇਖੋ, ਸਿਮ ਤੇ ਹੀ ਭੁੰਨਣੀ ਹੈ ਉਹ ਵੀ ਘਿਓ ਛੱਡੇਗੀ ਮਲਾਈ ਦੀ
ਘਿਓ ਮਤਲਬ ਤੇਲ ਛੱਡਦੀ ਹ
ਆਪਣੇ ਆਪ ਘਿਓ ਛੱਡ ਦਿੰਦੀ ਹੈ ਉਹ ਮਲਾਈ ਉਹਨੂੰ ਫ ਜ਼ਿਆਦਾ ਨਾ ਉਹ ਕਰੋ ਫੇਿਰ ਨਾ ਪਤਲਾ ਪਤਲਾ ਪਨੀਰ ਲਵੋ ਉਹਦੇ ਵਿੱਚ ਪਾਓ ਪਨੀਰ ਪਾ ਦਿੋ ਪਨੀਰ ਨੂੰ ਪੰਜ ਮਿੰਟ ਉਹਨੂੰ ਐਵੇਂ ਰੱਖੋ ਫਰਾਈ ਕਰਨਾ ਮਸਾਲਾ ਪੂਰਾ ਤਿਆਰ ਹੋ ਗਿਆ ਪਨੀਰ ਖਾ ਕੇ ਦੇਖੋ ਫੇਰ ਬੜਾ ਮਜ਼ੇਦਾਰ ਬਣੇਗਾ। ਹਮ ਆਵਾਂਗੀ ਰਾਜੇ ਜਦੋਂ ਵੀ ਚੱਕਰ ਲੱਗਿਆ ਨਾ ਫੇਰ ਆਵਾਂਗੀ। ਜਾਂ ਤੂੰ ਆਏਂਗਾ ਨਾ ਫੇਰ ਮੈਂ ਤੈਨੂੰ ਬਣਾ ਕੇ ਖਵਾਵਾਂਗੀ ਤੂੰ ਮੇਰੇ ਕੋਲ ਖੜਾ ਹੋਏਂਗਾ ਨਾ, ਫੇਰ ਆਪਣੇ ਆਪ ਪਤਾ ਚੱਲ ਜਾਏਗਾ ਵੀ ਕਿਵੇਂ ਸਬਜ਼ੀ ਬਣਾਈ ਦੀ ਏ।
ਨਹੀਂ ਮੈਂ ਜਦ ਆਵਾਂਗਾ ਤੁਸੀਂ ਤਾਂ ਉਹ ਬਣਾਣਾ ਆਲੂੀ ਵਾਲੀ ਰੋਟੀ। ਉਹ ਸਵਾਦ ਬਨਾਂਦੇ ਹੋ ਤੁਸੀਂ ਉਹ ਵੀ ਦੱਸ ਦਿਓ ਲੱਗੇ ਹਾਥ ਰੈਸਪੀ ਓਹ ਵੀ ਕਿਵੇਂ ਬਣਾਂਦੇ ਔ।
ਅੱਛਾ ਅੱਛਾ ਆਲੂ ਤਾਂ ਆਪਾਂ ਚੰਗੀ ਤਰ੍ਹਾਂ ਪਹਿਲਾਂ ਉਬਾਲ ਹੀ ਲਵਾਂਗੇ ਦੋ ਤਿੰਨ ਸੀਟੀਆਂ 'ਚ ਵੈਸੇ,
ਆਲੂ ਆਲੂ ਉਬਾਲ ਕੇ ਫੇਰ ਰ ਉਨਾਂ ਨੂੰ ਚੰਗੀ ਤਰ੍ਹਾਂ ਕੁੱਟਣਾ। ਉਨਾਂ ਨੂੰ ਨਾ ਧੋ ਕੇ ਨਾ ਪੰਜ ਮਿੰਟ ਛੱਡ ਦੇਣਾ ਉਹਦੇ ਵਿੱਚ, ਪਾਣੀ ਨਾ ਪੈ ਜੇ ਓਦੇ ਵਿਚ ਪਾਣੀ ਹੋਵੇ ਤਾਂ ਉਹ ਰੋਟੀ ਨਹੀਂ ਬਣੇਗੀ ਉਹਦੀ।
ਤਾਂ ਹੀ ਮੈਂ ਇੱਕ ਵਾਰੀ ਟਰਾਈ ਕੀਤਾ ਸੀ ਉਹ ਬਣਦੀ ਨੀ ਪਈ ਸੀ ਰੋਟੀ ਮੈਂ
ਹਾਂ ਨਹੀਂ ਨਹੀਂ ਆਲੂ ਪਹਿਲਾਂ ਈ ਧੋ ਕੇ ਨਾ ਕੁੱਕਰ ਚ ਸੀਟੀ ਲਵਾ ਲੋ। ਦੋ ਸੀਟੀਆਂ ਲਵਾ ਕੇ ਫੇਰ ਉਹਨਾਂ ਨੂੰ ਨਾ, ਜਦੋਂ ਪਾਣੀ ਉਹ ਕੱਢਾਂਗੇ ਨਾ ਨੂ ਦੋ ਮਿੰਟ ਆਲੂ ਸੁੱਕੇ ਰੱਖ ਦੋ। ਠੰਡੇ ਹੋਣ ਦੋ ਠੰਡੇ ਹੋ ਜਾਣਗੇ ਨਾ, ਉਹ ਨੂੰੱਚੜ ਜਾਣਗੇ ਪਾਣੀ ਜਿਹੜਾ ਮਾੜਾ ਮੋਟਾ ਹੋਏਗਾ ਉਹਨੂੰ ਨੂੰਚੜ ਗਿਆ ਉਸ ਤੋਂ ਬਾਅਦ ਚੰਗੀ ਤਰ੍ਹਾਂ ਆਲੂ ਅਸੀਂ ਕੁੱਟਣੇ ਨੇ।
ਅੱਛਾ।
ਕੋਈ ਗੱਠ ਨਾ ਰਹਿ ਜੇ ਵਿਚ ਆਲੂ ਦੇ ਜਦੋਂ ਗੱਠ ਰਹਿ ਜੇਗੀ ਨਾ ਫੇਰ ਉਹ ਰੋਟੀ ਬਣਾਉਣੀ ਔਖੀ ਹੋਜੇਗੀ ਵਿੱਚ ਟੁੱਟੇਗੀ ਰੋਟੀ ਤੁਵਾਡੀ।
ਅੱਛਾ ਤਾਂ ਰੋਟੀ ਮਤਲਬ ਕਿ ਇੱਕ ਦੇ ਉੱਤੇ ਇੱਕ ਰੱਖ ਕੇ ਬਣਾਉਣੀ ਹੈ ਕਿ ਪੇੜੇ ਦੇ ਅੰਦਰ ਲੈਣੀ ਹੈ ਮਸਾਲਾ?
ਰਾਜੇ ਪੇੜੇ ਦੇ ਅੰਦਰ ਲਵਾਂਗੇ ਅਸੀਂ। ਇੱਕ ਦਿਨ ਤੇ ਇੱਕ ਵੀ ਰੱਖੀ ਜਾਂਦੀ ਹੈ ਪੇੜਾ ਤਾਂ ਅਸੀਂ ਜ਼ਰਾ ਜਾ ਈ ਲੈਣੇ ਆਂ। ਛੋਟਾ ਜਾਂ ਪੇੜਾ। ਹਾਂ ਮਸਾਲਾ ਜ਼ਿਆਦਾ ਪਾਓ ਔਰ ਪਤਲੀ ਰੋਟੀ ਬਣਾਓ ਮੋਟੀ ਰੋਟੀ ਨੀ ਬਨਾਨੀ।
ਤੇ ਟਮਾਟਰ ਤੇ ਨੀ ਪਏਗਾ ਨਾ?
ਨਹੀਂ ਨਹੀਂ ਟਮਾਟਰ ਨਹੀਂ ਪਏਗਾ ਉਹਦੇ ਵਿੱਚ ਦੇਖੋ ਪਹਿਲਾਂ ਆਲੂ ਪਾਵਾਂਗੇ, ਪੀਸਾਂਗੇ ਚੰਗੀ ਤਰ੍ਹਾਂ ਬਰੀਕ ਬਰੀਕ ਪਿਆਜ਼, ਬਰੀਕ ਬਰੀਕ ਪਿਆਜ਼ ਹਰੀਆਂ ਮਿਰਚਾਂ ਸੁੱਕਾ ਧਨੀਆ,
ਅੱਛਾ।
ਤੇ ਸੁੱਕਾ ਧਨੀਆ ਹੱਥਾਂ ਨਾਲ ਚੰਗੀ ਤਰ੍ਹਾਂ ਮੇਥੀ ਰਗੜ ਲੋ ਹੱਥ ਨਾਲ, ਉਹ ਪਾ ਦੋ ਅਮਚੂਰ ਪਾ ਦੋ ਥੋੜ੍ਹਾ ਜਾ, ਸਵਾਦ ਅਨੁਸਾਰ, ਅਮਚੂਰ ਵੀ ਪੈ ਜਾਂਦਾ ਹੈ, ਰੋਟੀ ਦਾ ਟੇਸਟ ਤਾ ਆਏਗਾ।
ਹਾਂਜੀ।
ਜੋ ਤੁਹਾਡੇ ਕੋਲ ਹਰਾ ਧਨੀਆ ਹੈਗਾ, ਉਹਨੂੰ ਬਰੀਕ ਬਰੀਕ ਕੱਟ ਕੇ ਉਹ ਵੀ ਵਿੱਚ ਪਾਓ।
ਠੀਕ ਹੈ ਜੀ
ਹਰਾ ਧਨੀਆ ਵੀ ਹਰਾ ਧਨੀਆ ਪਾ ਕੇ, ਫੇਰ ਉਹਦੇ ਵਿੱਚ ਪਾਓ ਥੋੜ੍ਹੀ ਹਲਦੀ ਡੇਢ ਚਮਚ ਪੈ ਜਾਂਦੀ ਆ ਹਲਦੀ, ਨ ਆਲੂ ਜ਼ਿਆਦਾ ਨਹੀਂ ਜੋ ਥੋੜੇ ਨੇ ਆਲੂ ਨੇ ਫਿਰਰ ਤਾਂ ਅੱਧਾ ਕੁ ਚਮਚ ਬਹੁਤ ਹੈ ਹਲਦੀ ਦਾ ਕਿਉਂਕਿ ਹਰੀਆਂ ਮਿਰਚਾਂ ਅਸੀਂ ਖੁੱਲੀਆਂ ਪਾਵਾਂਗੇ ਉਹਦੇ ਚ ਲਾਲ ਮਿਰਚ ਨੀ ਚਾਹੀ ਦੀ।
ਠੀਕ ਹੈ।
ਉਹਨਾਂ ਨੂੰ ਚੰਗੀ ਤਰ੍ਹਾਂ ਹੱਥ ਨਾਲ ਮੈਸ਼ ਕਰਨੇ ਨੇ ਆਲੂ।
ਅੱਛਾ ਜੀ।
ਚੰਗੀ ਤਰਾਂ ਜੇੜੀ ਕੁਛ ਓਹਨੂੰ ਹੱਥ ਨਾਲ ਕੋਈ ਗਠ ਲੱਗਦੀ ਹੈ ਨਾ ਆਲੂਆਂ ਨੂੰ, ਉਹਨਾ ਨੂੰ ਪੀਸ ਲੋ ਪੀਸ ਫੇਰ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਤੇ ਜਰਾ ਜਾ ਪੇੜਾ ਲੋ,
ਤੇ ਮੈਂ ਪੇੜਾ ਆਟੇ ਦਾ ਲਵਾਂ ਯਾ ਮੈਦੇ ਦਾ?
ਉਹ ਆਪਣੀ ਇੱਛਾ ਮੈਦੇ ਦੀ ਰੋਟੀ ਖਾਣੀ ਹੈ ਤਾਂ ਮੈਦੇ ਆਲੇ ਦਾ ਲੈ ਲਓ ਥੋੜ੍ਹਾ ਜਿਹਾ ਪੇੜਾ। ਕੋਈ ਗੱਲ ਨੀ। ਮਿਕਸ ਵਾਲਾ ਮਜ਼ਾ ਨੀ ਆਏਗਾ ਉਸ, ਪਤਾ ਹੀ ਨਹੀਂ ਚੱਲੇਗਾ ਕਿਉਂਕਿ ਆਟਾ ਹੀ ਮਾੜਾ ਜਿਹਾ ਲੈਣਾ ਸੀਂ ਨਾ
ਅੱਛਾ ਜੀ
ਮਿਕਸ ਕਿਵੇਂ ਕਰੋਗੇ, ਉਹਦੇ ਵਿੱਚ ਅੰਨਾ ਛੋਟੀ ਜਿਹੀ ਗੋਲੀ ਹੁੰਦੀ ਆ ਆਟੇ ਦੀ ਉਹ ਵਿੱਚ ਆਟਾ ਪਾਉਂਗੇ ਮੈਦਾ ਪਾਉਂਗੇ, ਇੱਕ ਚੀਜ਼ ਦੀ ਬਣਾ ਲਓ
ਘਿਓ ਦੇਸੀ ਪਾਵਾਂ ਕਿ ਡਾਲਡਾ ਦਾ
ਦੇ ਨਾ ਨਾ ਦੇਸੀ ਦੀ ਬਣਾ ਲਓ, ਦੇਸੀ ਦੀ ਤਾਂ ਬਹੁਤ ਟੇਸਟ ਬਣੇਗੀ
ਅੱਛਾ
ਦੇਸੀ ਦੀ ਪਰੌਂਠੀ ਖਾਣੀ ਹੈ ਨਾ ਦੇਸੀ ਘਿਓ ਦੀ, ਦੇਸੀ ਘਿਓ ਬਸ ਥੋੜ੍ਹਾ ਜਿਹਾ ਆਟਾ ਲੈ ਕੇ ਉਹਦੀ ਚੰਗੀ ਤਰ੍ਹਾਂ ਥੋੜ੍ਹਾ ਜਹਾ ਵੱਡਾ ਪੇੜਾ ਬਣਾਓ ਵੇਲੇਨੇ ਨਾਲ ਚੰਗੀ ਤਰ੍ਹਾਂ ਕਰਕੇ ਗੋਲ ਅੱਟ ਆਲੂ ਥੋੜੇ ਖੁੱਲ੍ਹੇ ਪਾਓ ਵਿੱਚ ਆਲੂ ਦਾ ਟੇਸਟ ਲੈਣਾ ਨਾ ਆਲੂ ਮਿ ਚੰਗੀ ਤਰ੍ਹਾਂ ਉਹਨੂੰ ਗੋਲ ਰੋਟੀ ਬਣਾ ਲਉ ਤੇ ਤਵੇ ਤੇ ਨਾ ਥੋੜ੍ਹਾ ਘਿਉਂ ਪਾਓ ਘਿਓ, ਘਿਓ ਪਾ ਕੇ ਉਹਨੂੰ ਸਿਮ ਤੇ ਰੱਖਣਾ ਕਿਉਂਕਿ ਗੈਸ ਤੇ ਜੋ ਕਿ ਅਤੇ ਮੂੰਹ ਤੇ ਛਿੱਟੇ ਆਉਣਗੇ
ਅੱਛਾ ਜੀ, ਤੇ ਘਿਓ ਕਿੰਨਾ ਪਾਵਾਂ ਅੱਧਾ ਚਮਚਾ
ਅੱਧਾ ਚਮਚਾ ਬਹੁਤ ਏ, ਅੱਧਾ ਚਮਚਾ ਪਾ ਦੋ ਪਲਟਾ ਲੈ ਲੋ, ਪਲਟੇ ਨਾਲ ਰੋਟੀ ਪਲਟਾਣੀ ਹੈ ਹੱਥ ਨਾਲ ਨਹੀਂ ਹੱਥ ਨਾਲ ਟੁੱਟ ਜਾਏਗੀ
ਠੀਕ ਏ ਜੀ
ਫਿਰ ਗੈਸ ਥੋੜ੍ਹੀ ਤੇਜ਼ ਕਰ ਲਉ
ਹਾਂਜੀ
ਫਿਰ ਉਸ ਤੋਂ ਬਾਅਦ ਜਦੋਂ ਰੋਟੀ ਦੇਖਿਆ ਵੀ ਹੁਣ ਸਾਡੀ ਲਾਲ ਹੋਣ ਲੱਗੀ ਆ ਨਾ ਫ ਸਿੰਮ ਵੀ ਕਰ ਦਿਉ ਰੋਟੀ ਗੈਸ ਸਿਮ ਕਰੋ ਤਦੀ ਉਹ ਲਾ ਲਓ ਗੀ, ਜਦੋਂ ਜ਼ਿਆਦਾ ਗੈਸ ਤੇਜ਼ ਕਰੋਗੀ ਉਹ ਸੜ ਜਾਵੇਗੀ ਰੋਟੀ ਤੁਹਾਡੀ
ਅੱਛਾ ਜੀ, ਚਲ ਚਲੋ ਮੈਂ ਫਿਰ ਤੁਸੀਂ ਆਓਗੇ ਮੈਨੂੰ ਬਣਾ ਕੇ ਖਵਾ ਦੇਣਾ
ਹਾਂ ਉਹ ਵੀ ਬਣਾ ਕੇ ਖਵਾ ਦਾਂਗੀ ਤੇ ਕੋਸ਼ਿਸ਼ ਕਰੋ ਵੀ ਜਿੰਨੀ ਓਨੀ ਕੁ ਤਾਂ ਬਣਾ ਕੇ ਹਜੇ ਆਪਣੇ ਆਪ
ਹਾਂਜੀ, ਕੋਈ ਨੀ ਮੈਂ ਅਗਲੇ ਹਫ਼ਤੇ ਟਰਾਈ ਕਰਦਾ ਆਣੇ ਦੀ
ਹਾਂ, ਠੀਕ ਏ ਠੀਕ ਏ ਠੀਕ ਐ ਰਾਜੇ ਓ ਸਤਿ ਸ਼੍ਰੀ ਅਕਾਲ